ਤਰਕਾਲ। ਵਧੀਆ-ਵਧੀਆ, ਮੈਂ ਸਵੇਰੇ ਫੋਨ ਕੀਤਾ ਸੀ ਤੇ, ਚਾਚੀ ਨੇ ਦੱਸਿਆ ਕਿ ਤੂੰ ਤਾਂ, ਕਸਰਤ ਯੋਗਾ ਕਰਨ ਗਈ ਹੋਈਂ ਏ, ਕਿੱਥੇ ਗਈ ਹੋਈ ਸੀ? ਮੈਨ ਤਾ ਨੀ ਤੁੰ ਦੱਸਿਆ ਤੂੰ ਜਾਂਨੀ ਗਈ।
ਹਾਂ ਯਾਰ ਸਾਡੇ ਨਾ, ਇੱਥੇ ਨਾਲ ਦੇ ਪਿੰਡ ਕਸਰਤ ਕਰਾਉਣ ਵਾਲੇ ਆਉਂਦੇ ਨੇ। ਤੇ ਬਹੁਤ ਵਧੀਆ ਕਸਰਤ ਕਰਾਉਂਦੇ ਨੇ, ਯੋਗਾ ਕਰਾਂਦੇ ਨੇ। ਸਵੇਰੇ ਪੰਜ ਵਜੇ ਤੋਂ ਲੈਕੇ, ਸੱਤ ਵਜੇ ਤੱਕ। ਮਤਲਬ
ਕੁੜੀਆਂ ਮੁੰਡੇ ਇਕੱਠੇ ਕਰਦੇ ਹੈਗੇ ਨੇ, ਕਿ ਅਲੱਗ-ਅਲੱਗ ਹੈਗੇਨ ਤੁਹਾਡੇ ਟਾਈਮ? ਅੱਛਾ। ਅੱਛਾ, ਵੱਖਰੇ ਟਾਈਮ ਹੈਗੇ ਨੇ ਤੇ ਤੇਰਾ ਸਾਡਾ ਕੀ ਟਾਈਮ ਹੈ ਕੁੜੀਆਂ ਦਾ? ਅੱਛਾ, ਪੰਜ ਤੋਂ ਛੇ। ਅੱਛਾ ਤਾਂ ਕੀ, ਕੀ, ਕੀ, ਕੀ ਲੈ ਕੇ ਜਾਂਨੀ ਹੈ ਕੀ, ਕੀ ਲੈ ਕੇ ਜਾਣਾ ਹੁੰਦਾ। ਆਪਣੀ ਕੋਈ ਮੈਟ ਮੂਟ ਪਾਣੀ ਅਵੇ ਦਾ ਕੁਛ ਲੈਕੇ ਜਾਣਾ?
ਆਪਣੀ ਦਰੀ ਲੈ ਕੇ ਚਲੇ ਜਾਓ ਫਿਰ ਬਾਕੀ। ਜੋ ਵੀ ਜਿਹੜੇ ਵੀ ਕੱਪੜਿਆਂ ਚ ਤੁਸੀਂ ਵਧੀਆ ਕੰਫਰਟੇਬਲ ਰਹਿੰਦੇ ਹੋ। ਉਵੇਂ ਦੇ ਕੱਪੜੇ ਪਾ ਕੇ ਚਲੇ ਜਾਓ।
ਕ।
ਤੇ ਬਾਕੀ ਉੱਥੇ ਉਹਨਾਂ ਦਾ ਮਤਲਬ ਉਹਨਾ ਨੇ ਇੱਕ ਕਮਰਾ ਜਿਹਾ ਬਣਾਇਆ ਹੋਇਆ। ਛੋਟਾ ਜਿਹਾ ਤੇ ਉਹ ਉਹਦੇ ਬਾਹਰ। ਪਾਰਕ ਏ ਛੋਟਾ ਜਿਹਾ ਤੇ ਉੱਥੇ ਉਹ ਸਾਨੂੰ ਕਸਰਤ ਕਰਾਉਣਗੇ।
ਤੇ ਕਿੰਨੇ ਕਿੰਨੇ ਕੁ ਲੋਕ ਆਂਦੇ ਕਿੰਨੇ ਕੁੜੀਆਂ ਹੁੰਦੀਆਂ ਹੈ।
ਬਹੁਤ ਕੁੜੀਆਂ। ਅਤੇ ਬਹੁਤ ਮਤਲਬ ਤਾਈਆਂ, ਚਾਚੀਆਂ ਸਾਡੀ ਅਤੇ ਸਾਰੇ ਹੀ ਜਾਂਦੇ ਨੇ।
ਅੱਛਾ, ਅੱਛਾ, ਅੱਛਾ ਤੇ ਮੈਂਨੂੰ ਦੱਸ। ਕਿ ਕਿੰਨੀ ਕੁ ਫੀਸ ਕੀ ਹੈਗੀ ਹੈ ਇਹਨਾਂ ਦੀ ਤੇ ਕਿੰਨੇ ਕੁ ਟਾਈਮ ਦਾ ਹੈਗਾ ਹੈ। ਕਦੋਂ ਤੱਕ ਆ ਜੂਗਾ ਆਪਣੇ ਆਪ ਚੰਗੀ ਤਰ੍ਹਾਂ।
ਸਿਰਫ ਉਹ ਮਤਲਬ ਕਿ। ਜਿਵੇਂ ਤੂੰ ਇੱਕ ਹਫ਼ਤਾ ਵੀ ਜਾਏਗੀ ਨਾ ਤੈਨੂੰ ਆਪੇ ਸਮਝ ਆ ਜਾਵੇਗਾ ਕਿਵੇਂ ਕਰਨੀ ਹੈ। ਤੈਨੂੰ ਇੱਕ ਦੋ ਦਿਨ ਐਵੇਂ ਲੱਗੇਗਾ ਵੀ ਮੈਂ ਬਹੁਤ ਥੱਕ ਗਈ ਹਾਂ ਮੈਨੂੰ ਸਰੀਰ ਚ ਥਕਾਵਟ ਏ।
ਥਕਾਵਟ ਨਹੀਂ ਹੁੰਦੀ ਗ ਮੈਨੂੰ ਤਾਂ ਐਵੇਂ ਲੱਗੇਗਾ ਮੈਂ ਆ ਕੇ ਦੁਬਾਰਾ ਸੋ ਜਾ। ਤੇ ਐਵੇਂ ਨੀ ਲੱਗਦਾ ਗਾ ਅੱਛਾ।
ਦੋ ਚਾਰ ਦਿਨ ਲੱਗੇਗਾ ਕਿਉਂਕਿ ਵੇਖ ਆਪਾਂ ਸਾਰਾ ਦਿਨ ਘਰੇ। ਪਏ ਰਹਿੰਦੇ ਆ ਕੁਛ ਕਰਦੇ ਨੀ ਕੀ ਇਹ ਘਰ ਦਾ ਕੰਮ ਏ ਥੋੜਾ ਬਹੁਤ ਉਹ ਕਰ ਲੈਂਦੇ ਨੇ। ਤੇ ਜਦੋਂ ਆਪਾਂ ਕਸਰਤ ਕਰਕੇ ਆਉਣਗੇ ਤੇ ਫਿਰ ਸਾਨੂੰ ਥੋੜਾ ਐਵੇਂ ਹੁੰਦਾ ਹੈ ਵੀ ਹਾਂ। ਥੱਕ ਗਏ ਗੋਡੇ ਦਰਦ ਕਰਦੇ ਨੇ ਮੋਢੇ ਦਰਦ ਕਰਦੇ ਨੇ ਪਰ ਇੱਕ ਟੈਮ ਚ ਆ ਕੇ ਨਾ। ਫਿਰ ਉਹ ਤੋਂ ਬਾਅਦ ਇੰਨਾ ਵਧੀਆ ਲੱਗਦਾ ਹੈ। ਕਿਵੇਂ ਬੰਦਾ ਥੱਕਦਾ ਨਹੀਂ ਜਿਵੇਂ ਆਪਾਂ ਕਈ ਵਾਰੀ ਤੁਰਦੇ ਨੇ ਭੱਜਦੇ ਨੇ ਕਿੰਨਾ ਸਾਹ। ਚੜ ਜਾਂਦਾ ਸਾਨੂੰ ਫੇਰ ਕੁਛ ਵੀ ਨੀ ਹੁੰਦਾ। ਕੁੱਛ ਨਹੀਂ ਮਤਲਬ ਬੰਦੇ ਦੀ ਅੱਧੀ ਬਿਮਾਰੀ ਘਟ ਜਾਂਦੀ ਹੈ।
ਹਾਂ ਤੇ ਕਿਹੜੇ ਕਿਹੜੇ ਆਸਨ ਕਰਾਉਂਦੇ ਹੈਗੇ ਨੇ ਤੈਨੂੰ ਕਿੰਨਾ ਕੁ ਟਾਈਮ ਹੋ ਗਏ ਜਾਂਦੇ ਹੋਏ?
ਅ ਮੈਨੂੰ ਮੈਨੂੰ ਦਸ ਕੁ ਦਿਨ ਹੋ ਗਏ ਨ ਜਾਂ।
ਅੱਛਾ ਤਾਂ ਫੇਰ ਦੱਸ ਦਿਨ ਵਿੱਚ ਤਾਂ ਹੁਣ ਤਾਂ ਤੁੈਨੂੰ ਸਾਰੇ ਆ ਗਏ ਹੋਣੇ ਨੇ ਆਸਣ। ਤੁਹਾਨੂੰ ਦੱਸ ਉਹਨਾਂ ਦੇ ਨਾਂ ਨੂੰ ਕਿਹੜੇ ਕਿਹੜੇ ਆਉਂਦੇ ਨੇ ਤੈਨੂੰ
ਪੁਰੀ ਆਸਨ ਹ ਤੇ ਇੱਕ ਹੋਰ ਸੀ ਨਮਸਕਾਰ ਜਿਹਾ। ਮਤਲਬ ਸਾਰੇ ਧਨ ਕੋਸ਼।
ਸਿਖਾਇਆ ਔਰ ਨਾ ਉਹਨਾਂ ਨੇ ਹੈ। ਸੂਰਯ ਨਮਸਕਾਰ ਕਰ ਲੈਂਣੇ, ਹੋਰ ਹੱਲ ਆਸਨ ਕਰ ਲੈਂਣੇ ਹੱਲ ਆਸਨ ਕਰ ਲੈਂਣੀ ਆ। ਤੇ ਸੀਰਸ ਆਸਨ ਦੱਸ ਉਲਟੀ ਹੋ ਜਾਣੀ ਹੈਗੀ ਆਰਾਮ ਨਾਲ ਕੇ ਗਿਰ ਜਾਣੀ ਏ?
ਸ਼ੁਰੂ ਸ਼ੁਰੂ ਚ ਤਾਂ ਮੈਂ ਬਹੁਤ ਵਾਰੀ ਡਿੱਗੀ ਹਾਂ।
ਅੱਛਾ, ਹੁਣ ਆ ਜਾਂਦਾ ਹੈਗਾ ਹੈ ਪੱਚਿਮੋਉਤਾਨ ਆਸਨ। ਤੇ ਭੁਜੰਗ ਆਸਨ ਸ਼ਸ਼ਕ ਆਸਨ। ਤੇ ਕਿੰਨੇ ਸਾਰੇ ਕਰ ਲੈਣੀ ਹੈ, ਫ਼ਾਇਦੇ ਕਿੰਨੇ ਹੈਗੇ ਨੇ ਤੇ ਸਿੰਘ ਆਸਨ ਕਰ ਲੈਨੀ ਏ? ਸਾਰਿਆਂ ਨੂੰ ਹਸੀ ਨੀ ਆਉਂਦੀ ਉਸ ਟਾਈਮ ਸਾਰੇ ਐਵੇਂ ਜੀਭ ਕੱਢ ਕੇ ਕਰ ਰਹੇ ਹੁੰਦੇ ਹੇਗੇ ਨੇ।
ਯਾਰ ਉੱਥੇ ਦਾ ਮਾਹੌਲ ਇੰਨਾ ਵਧੀਆ ਨਾ ਸਵੇਰੇ ਇੰਨਾ ਠੰਡਾ ਮੌਸਮ ਇਨੀ। ਸਬ ਪਾਸੇ ਇੰਨਾ ਮਜ਼ਾ ਆਉਂਦਾ ਉੱਥੇ ਆਸਨ ਕਰਨ ਕਰਨ ਚ।
ਹਾਂ ਤਾਂ ਗੱਲ ਸਹੀ ਏ, ਕਿੰਨਾਂ ਵੱਧੀਆ ਲੱਗਦਾ ਨਾ ਬਹੁਤ ਬਹੁਤ ਚੰਗਾ ਲੱਗਦਾ, ਹਾਂ ਤੇ ਫਾਇਦੇ। ਕਿੰਨੇ ਹੈਗੇ ਨੇ ਤੁਹਾਡਾ ਮਨ ਸਰੀਰ ਸਾਰਾ ਸ਼ਾਂਤ ਹੋ ਜਾਂਦਾ ਹੈਗਾ ਹੈ।
ਸ਼ਾਂਤ ਹੋ ਜਾਂਦਾ ਨਾ ਇੰਨਾ ਵਧੀਆ ਲੱਗਦਾ ਹੈ। ਕਿ ਵੀ ਬਸ ਬੰਦਾ ਉੱਥੇ ਹੀ ਰਹੇ ਸ਼ੁਰੂ ਸ਼ੁਰੂ ਚ ਤਾਂ। ਮੈਨੂੰ ਇੰਨੇ ਇੰਨਾ ਤੰਗ ਹੋਈ ਮੈਂ ਕਿਹਾ ਯਾਰ ਕੀ ਹੈ ਕਿ। ਇੱਥੇ ਆ ਗਈ ਤੂੰ ਇਨਾ ਸਰੀਰ ਚ ਥਕਾਵਟ ਐਵੇਂ ਲੱਗਦਾ ਸੀ ਜਿਵੇਂ ਕਿਸੇ ਨੇ ਕੁੱਟਿਆ ਹੋਵੇ। ਤੇ ਪਰ ਹੁਣ ਆਦਤ ਪੈ ਗਈ ਆ ਇੰਨਾ ਵਧੀਆ ਲੱਗਦਾ ਹੈ
ਹਾਂ ਤੇ ਫਿਰ ਚਾਚੀ ਨੂੰ ਕਿਉਂ ਨੀ ਲੈ ਕੇ ਜਾਂਦੇ ਗੀ ਚਾਚੀ ਦੀ ਤਬੀਅਤ ਇੰਨੀ ਖ਼ਰਾਬ ਹੈਗੀ ਚਾਚੀ ਨੂੰ ਵੀ ਲੈ ਕੇ ਜਾਇਆ ਕਰ ਉਹਨਾਂ ਨੂੰ ਤਾਂ ਹੋਰ ਵੀ ਜਿਆਦਾ ਜ਼ਰੂਰਤ ਹੈ
ਹਾਂ ਯਾਰ ਹਜੇ ਉਹ ਥੋੜੇ ਜਿਹੇ ਠੀਕ ਨੀ ਹੈਗੇ ਨਾ
ਹਾਂ ਹਾਂ ਹੋਰ ਲੈਕੇ ਜਾ ਇਹ ਤੇ ਚੰਗਾ ਹੈਗਾ। ਮੈਨ ਤਾਂ ਐਵੇਂ ਲੱਗਦਾ ਹੈਗਾ, ਜਿਵੇਂ ਇੱਕ ਦੋ ਮਹੀਨੇ ਕਰਕੇ ਨਾ ਫਿਰ ਤੁਹਾਨੂੰ ਸੁਭਾ ਪੈ ਜਾਂਦਾ ਹੈਗਾ। ਤੁਹਾਡੀ ਰੂਟੀਨ ਬਣ ਜਾਂਦੀ ਗ ਫਿਰ ਤਾਂ ਖਾਰ ਕਰੋ ਆ ਅਪਨਾ ਆਰਾਮ ਨਾਲ ਨਾ ਘਰ ਦੇ ਆਰਾਮ ਵਿੱਚ ਤੇ
ਉਹ ਉਹਨਾਂ ਨੂੰ ਇਹ ਹੈ ਵੇ ਉਹ ਸਾਨੂੰ ਸਿਖਾ ਰਹੇ ਨੇ, ਉਹ ਤੋਂ ਬਾਅਦ ਸਾਡੀ ਜਿੰਮੇਵਾਰੀ ਏ ਕਿ ਆਪਾਂ ਆਪਣੇ ਸ਼ਰੀਰ ਦਾ
ਕਰਦੇ ਰਹੀਏ ਆਪੇ ਧਿਆਨ ਰੱਖੇ ਤੇ ਫੇਰ ਕੀ ਹੁੰਦਾ ਹੈਗਾ ਜੇ ਤੁਸੀਂ ਘਰ ਕਰਨ ਲੱਗੋ ਤੇ ਹੋਰ ਘਰ ਚ ਜਿਹੜੇ ਹੋਰ ਵੀ ਹੈਗੇ ਨਾ ਉਹ ਵੀ ਤੁਹਾਡੇ ਨਾਲ ਆ ਜਾਂਦੇ ਨੇ ਵੇਖਾ ਵੇਖੀ ਬੱਚੇ ਵੀ ਕਰਨ ਲੱਗ ਜਾਂਦੇ ਹੈਗੇ ਨੇ, ਏਵੇਂ ਬੜੇ ਹੋਰ ਵੀ ਫਾਇਦੇ ਹੋ ਜਾਂਦੇ ਸਾਰਿਆਂ ਦੀ ਹੋ ਜਾਂਦੀ ਏ, ਵਧੀਆ ਨਾ ਕਾਰਜ ਵਿੱਚ ਸਾਰੇ ਦੀ ਸਵਸਥ ਵਧੀਆ ਹੋ ਜਾਂਦਾ ਹੈਗਾ।
ਹਾਂ, ਸਾਡੇ ਇੱਥੇ ਤਾਂ ਸਾਰੇ ਜਾਂਦੇ ਨੇ ਸਾਰੇ, ਸਾਰਿਆਂ ਨੂੰ ਆਦਤ ਪੈ ਗਈ ਹੈ ਇੱਥੇ ਤਾਂ ਕਸਰਤ ਦੀ ਤੇ ਅਸੀਂ ਤਾਂ ਸਵੇ ਜਿਵੇਂ ਸ਼ਾਮੀ ਨਾ ਫਿਰ ਜਿਵੇਂ ਸਵੇਰੇ ਤਾ ਕਸਰਤ ਕਰਦੇ ਨੇ ਸ਼ਾਮੀ ਆ ਆਪਣੇ ਖੇਤ ਚ ਸਾਡੇ ਖੇਤ ਚ ਘਰ ਨੇ ਉੱਥੇ ਰ ਰਸਤਾ ਤਾ ਬਣਿਆ ਹੋਇਆ ਐਨ ਵੱਧੀਆ ਉੱਥੇ ਆਪਾਂ ਸਾਰੇ ਸੈਰ ਕਰਨ ਜਾਂਦੇ ਨੇ ਸ਼ਾਮੀ।
ਵਾਹ ਵਧੀਆ ਤੁਹਾਡੇ ਤੇ ਸਾਰੇ ਪਿੰਡ ਦਾ ਹੀ ਸੁਧਾਰ ਕਰ ਦਿੱਤਾ ਇਹਨਾਂ ਨੇ ਤੇ ਆ ਕੇ ਚੰਗਾ ਹੈਗਾ ਫੇਰ ਤੇ ਇਹਨਾਂ ਨੂੰ ਕੀ ਪੰਚਾਇਤ ਨੇ ਬੁਲਾਇਆ ਸੀ ਕਿ ਆਪੇ ਆਏ ਹੈਗੇ ਨੇ ਕੈਵੇ ਆ ਗਏ ਇਹ।
ਇਹਨਾਂ ਨ ਪੰਚਾਇਤ ਨੇ ਈ ਬੁਲਾਇਆ ਸੀ ਸਪੈਸ਼ਲ ਕਿਵੇ ਲੋਕੀ ਸਾਰਾ ਦਿਨ ਘਰੇ ਰਹਿੰਦੇ ਨੇ। ਕੁਛ ਕਰਦੇ ਨੀ ਹੁਣ ਥੋੜਾ ਜਿਹਾ ਬੰਦੇ ਦੇ ਸੁਭਾਅ ਚ ਵੀ ਚੇਂਜ ਆ ਜਾਂਦਾ ਵੀ ਹਾਂ, ਹੁਣ ਇੱਥੇ ਜਾਏਗਾ।
ਨਾ, ਸ਼ਾਂਤ ਹੁੰਦਾ ਹੈਗਾ ਨਹੀਂ ਤਾਂ ਮਾੜੀ-ਮਾੜੀ ਗੱਲ ਪਿੱਛੋਂ ਤੈਨੂੰ ਪਤਾ ਅੱਜ ਕੱਲ੍ਹ ਤਾਂ ਡਾਂਗਾ ਸੋਟ ਤੇ ਨਿਕਾਲ ਲੈਂਦੇ ਹੈਗੇ ਨੇ ਲੋਕ ਗੁੱਸਾ ਹੀ ਇੰਨਾ ਵਧੀ ਜਾਂਦਾ ਹੈਗਾ ਲੋਗਾ ਚ।
ਵਿਹਲੇ ਪਏ ਨੇ ਸਾਰਾ ਦਿਨ ਲੜਨ ਦਾ ਹੀ ਕੰਮ ਹੈ ਲੋਕਾਂ ਦਾ ਤੇ, ਹੁਣ ਇਹ ਹੈ ਆਪਣੇ ਕੰਮਾਂ ਚ ਧਿਆਨ ਏ ਕਿ ਉੱਥੇ ਇੱਕ ਦੂਜੇ ਵਾਲੇ ਇੰਨੀ ਦੁਸ਼ਮਨੀਆਂ ਘੱਟ ਹੁੰਦੀਆਂ ਨੇ ਉੱਥੇ ਜਾਂਦੇ ਨੇ ਸਾਰੇ ਵੱਧੀਆ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਨੇ ਇੰਨਾ ਮਨ ਲੱਗਦਾ ਨਾ ਓ ਉੱਥੇ ਜਾ ਕੇ ਮੈਂ ਤੇ ਕਹ ਰਹੀ ਆ, ਤੂੰ ਵੀ ਆਈ ਚਾਚੀ ਨੂੰ ਲੈ ਕੇ ਉੱਥੇ।
ਪੱਕਾ-ਪੱਕਾ ਆਵਾਂਗੀ ਪੱਕਾ ਆਵਾਂਗੀ ਤੇ ਮੇਰਾ ਤੇ ਸੀਂ ਵੀ ਨੇ, ਹਾਂ ਸਹੀ ਗੱਲ ਹੈਗੀ ਏ। ਕਰਾਂਗੀ ਮੈਂ ਨਾ ਪੰਜ ਵਜੇ ਦੱਸਿਆ ਨਾ ਤੂੰ ਤੇ ਤੂੰ ਮੈਨੂੰ ਐਡਰੈਸ ਭੇਜ ਦੀ ਕਿੱਥੇ ਆਨਾ। ਪੱਕਾ-ਪੱਕਾ ਹੀ ਪਹੁੰਚਾਂਗੇ ਇਹ ਤੇ ਬਹੁਤ ਜ਼ਰੂਰੀ ਹੈਗਾ ਨਾ ਸਿਰਫ ਸ਼ਰੀਰਿਕ ਤੁਹਾਡਾ ਮਾਨਸਿਕ
ਮਹੀਨਾ ਕਰਾਂਗੇ ਉਹ ਤੋਂ ਬਾਅਦ ਸਾਨੂੰ ਆਪੇ ਆ ਜਾਏਗਾ।
ਹਾਂ ਤੇ ਫੇਰ ਫੇਰ ਹੈਗੇ ਐਵੇਂ ਨੀ ਹੈਗਾ ਕਿ ਤੁਸੀਂ ਸਵੇਰੇ ਕਰਨਾ, ਤੁਸੀਂ ਸ਼ਾਮੀ ਵੀ ਥੋੜ੍ਹਾ ਜਿਹਾ ਸਵੇਰੇ ਵੀ ਕਰੋ ਤੇ ਆਪਣਾ ਹਾਂ ਹਾਂ।
ਚ ਵੀ ਵਧੀਆ ਜੀ ਲਾਗਦਾ ਉੱਥੇ ਸੈਰ ਜਾਊਂਗੇ ਆਪਾਂ, ਸੈਰ ਕਰਨ ਜਾਂਦੇ ਨੇ
ਹਾਂ ਤੇ ਅੱਜ ਕੱਲ੍ਹ ਤੇ ਇਹ ਯੋਗਾ ਵੀ ਇਨਾਂ ਵੱਡਾ ਹੁਨਰ ਹੈਗਾ ਤੁਸੀਂ ਕਿਸੇ ਵੀ ਸੰਸਾਰ ਦੇ ਕੋਨੇ ਚ ਚਲੇ ਜਾਓ ਜੇ ਤੁਹਾਨੂੰ ਯੋਗਾ ਆਦਾ ਨਾ ਤਾਂ ਤੁਸੀਂ ਕੰਮ ਤੋਂ ਬਿਨਾ ਨੀ ਰੋਗੇ ਕਿੱਧਰੇ ਵੀ ਤੁਸੀਂ ਪੰਜ ਦਸ ਬੰਦੇ ਤਾਂ ਜੋੜ ਲੋਗੇ। ਕਿਉਂਕਿ ਇਦੇ ਇੰਨੇ ਜਾਦਾ ਲਾਭ ਹੈਗੇ ਨੇ ਲੋਕੀ ਜੁੜੀ ਜਾਂਦੇ ਹੇਗੇ ਨੇ ਤੇ ਹੁਨ ਸਾਰਿਆਂ ਨੂੰ ਪਤਾ ਹੀ ਹੈਗਾ ਕਿਉਂਕਿ ਉਹ ਇੰਟਰਨੈਸ਼ਨਲ ਯੋਗਾ ਡੇ ਵੀ ਹੁੰਦਾ ਇੱਕੀ ਜੂਨ ਨੂੰ ਤੇ ਸਾਰੀ ਦੁਨੀਆਂ ਨੂੰ ਪਤਾ ਹੈਗਾ ਹੁਨ ਸਾਰੀ ਦੁਨੀਆਂ ਨੂੰ ਦੇ ਫਾਇਦੇ ਪਤਾ ਹੈਗੇ ਨੇ ਤੇ ਇਹ ਵੀ ਏਕ ਮਤਲਬ ਕੰਮ ਤੇ ਤੁਹਾਡਾ ਵਪਾਰ ਨਾਲ ਸ਼ੌਂਕ ਦਾ ਸ਼ੌਕ ਤੁਹਾਡਾ ਵੀ ਸ਼ਰੀਰ ਵਧੀਆ ਤੁਹਾਡੇ ਪੈਸੇ ਵੀ ਇਸ ਕਮਾ ਸਕਦੇ ਓ ਤੁਸੀਂ ਇਹਦੇ ਨਾਲ ਨਾ।
ਹਾਂ ਯਾਰ ਤੇ ਬਹੁਤ ਲੋਕੀ ਹੁੰਦੇ ਨੀ ਉਹ ਕਲਾਸਾਂ ਲਾਦੇ ਨੇ ਯੋਗਾ ਦੀਆਂ ਤੇ ਇਹਨਾਂ ਉਹਨਾਂ ਨੂੰ ਇਨਾਂ ਫਾਇਦਾ ਉੱਥੇ ਕਲਾਸਾਂ ਲਾ ਕੇ ਆਪਣੀ ਕਮਾਈ ਕਰ ਰਹੇ ਨੇ ਉਹ ਹੁਣ ਤੇ ਓਨਲਾਈਨ ਕਲਾਸਾਂ ਵੀ ਲੱਗਦੀਆਂ ਨੇ ਯੋਗਾ ਦੀਆਂ
ਇਥੋਂ ਸ਼ਹਿਰ ਵੀ ਲੱਗਦੇ ਹੈਗੇ ਨੇ ਸਾਡੇ ਸ਼ਹਿਰ ਵੀ ਲੱਗਦੇ ਹੈਗੇ ਨੇ ਓਨਲਾਈਨ ਵੀ ਲੱਗਦੇ ਹਨ। ਤੇ ਸਵੇਰੇ ਵੀ ਤੇ ਸ਼ਾਮੀ ਵੀ ਇੰਨੇ ਲੋਕ ਕੀ ਜਾਂਦੇ ਹੈਗੇ ਨੇ ਇੰਨੇ ਲੋਕੀ ਤੇ ਉਹ ਉਹਨਾਂ ਨੇ ਆਪਣਾ ਕੋਰਸ ਵੀ ਇੰਨਾ ਸੋਹਣਾ ਬਣਾਇਆ ਹੋਇਆ ਹੈਗਾ ਖੜੀਆਂ ਐਕਸਰਸਾਈਜ਼ਾਂ ਤੇ ਤੁਹਾਡੀ ਲੇਟ ਕੇ ਤੇ ਤੁਹਾਡੀ ਬਹਿ ਕੇ ਪ੍ਰਾਣਾਯਾਮ ਵੀ ਕਰਾਉਣਾ ਹੈਗਾ ਹੈ ਅਤੇ ਹੱਸਣਾ ਵੀ ਹੈ ਗਾ ਵਿੱਚ ਤੇ ਉਹਦੇ ਨਾਲ ਕੀ ਹੈਗਾ ਤੁਹਾਡੇ ਸਾਰੇ ਅੰਗਾਂ ਦਾ ਹੋ ਜਾਂਦਾ ਨਾਲ ਦੀ ਨਾਲ ਇੱਕੋ ਵਰ
ਉਹੀ ਤੇ ਹੁਣ ਯਾਰ ਜੇ ਆਪਾਂ ਘਰੇ ਵੀ ਸ਼ੁਰੂ ਕਰੀਏ ਨਾ ਸਾਨੂੰ ਸਮਝ ਨੀ ਆਉਂਦਾ ਜੇ ਆਪਾਂ ਇੱਕ ਦੋ ਮਹੀਨਾ ਪੰਦਰਾਂ ਦਿਨ ਵੀ ਸਿੱਖ ਲਈਏ ਨਾ ਸਾਨੂੰ ਸਾਰੀ ਐਕਸਰਸਾਈਜ਼ਾਂ ਆ ਜਾਂਦੀਆਂ ਨੇ। ਫੇਰ ਆਪਾਂ ਆਪਣੇ ਘਰੇ ਆਰਾਮ ਨਾਲ ਕਰ ਸਕਦੇ ਹਾਂ ਤੇ ਸਾਨੂੰ ਆਦਤ ਪੈ ਜਾਂਦੀ ਆ।
ਗੱਲ ਹੋਰ ਵੀ ਹੁੰਦੀ ਹੈ ਜਸਕੀਰਤ। ਇਹਦੇ ਅੰਦਰ ਨਾ ਜਿਹੜਾ ਇਹਨਾਂ ਦਾ ਹੁੰਦਾ ਹੈ ਨਾ ਤਾਲਮੇਲ ਕਿ ਕਿਹੜਾ ਆਸਨ ਪਹਿਲੇ ਕਰਨਾ ਕਿਹੜਾ ਉਸ ਤੋਂ ਬਾਅਦ ਕਰਨਾ ਕਿਹੜਾ ਉਸ ਤੋਂ ਬਾਅਦ ਕਰਨਾ ਇਹ ਵੀ ਬੜਾ ਜ਼ਿਆਦਾ ਹੁੰਦਾ ਹੈਗਾ ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਜੇ ਤੁਸੀਂ ਪਹਿਲੇ ਕੋਈ ਹੋਰ ਮੁਸ਼ਕਿਲ ਕਰ ਲਓ ਤੇ ਹੋਰ ਕੋਈ ਆਪਣਾ ਤੁਸੀਂ ਟੇੜਾ ਮੇੜਾ ਕਰਲੋ ਹਾਂ, ਹਾਂ। ਹਾਂ ਕੀ ਮਤਲਬ ਕਿ ਪਹਿਲੇ ਸ਼ਰੀਰ ਨੂੰ ਖੋਲਣਾ ਹੈਗਾ ਹਾ ਹਮ।
ਹੁਣ ਯਾਰ ਜਿਵੇਂ ਆਪਾਂ ਆਪਣੇ ਘਰ ਦੇ ਕੰਮ ਕਰਦੇ ਨੇ ਸਾਡੀ ਡਿਊਟੀ ਹੈ ਜਿੰਮੇਵਾਰੀ ਹੈ ਵੀ ਆਪ ਆਪਾਂ ਇਹ ਕੰਮ ਕਰਨਾ ਐਵੇਂ ਆਪ ਹੀ ਸਾਡੀ ਫਿਰ ਜਿੰਮੇਦਾਰੀ ਬਣ ਜਾਂਦੀ ਹੈ ਵੀ ਹਾਂ ਆਪਾਂ ਕਰਨੀ ਹੈ।
ਹਾਂ-ਹਾਂ ਤੇ ਇਹਦੇ ਨਾਲ ਹੀ ਤਾਂ ਬਾਕੀ ਸਾਰੇ ਕੰਮ ਹੋਣੇ ਹੈਗੇ ਨੇ ਜੇ ਸ਼ਰੀਰ ਇਨੀ ਸਵਸਥ ਰਹੇਗਾ ਤੇ ਬਾਕੀ ਕਿ ਕੁਛ ਵੀ ਨੀ ਹੋਣਾ ਹੈਗਾ ਇਹਦੇ ਇਹ ਤਾਂ ਸਾਡਾ ਪ੍ਰਮੁੱਖ ਸਾਡੀ ਜਿੰਮੇਵਾਰੀ ਹੈਗੀ ਏ। ਤੇ ਉਹੀਓ ਹੈਗਾ ਅਤੇ ਜਿਵੇਂ ਅਸੀਂ ਹੈਗੇ ਹਾਂ ਜਾਂ ਸਾਡੀ ਮਾਵਾਂ ਹੈਗੀਆਂ ਨੇ। ਜਾਂ ਸਾਡੀ ਬੀਜੀ ਹੈਗੇ ਨੇ ਇਹਨੂੰ ਤੇ ਤਾਂ ਪੂਰੇ ਘਰ ਦਾ ਦਾਰੋ ਮਦਾਰ ਹੈਗਾ।
ਹਾਂ ਯਾਰ ਹੁਣ ਤੂੰ ਸੋਚ ਕਿ ਆ ਪਾ ਨਾ ਥੋੜੀ ਦੂਰ ਵੀ ਤੁਰ ਲਈਏ ਤੇ ਸਾਨੂੰ ਸਾਹ ਚੜ੍ਹਨ ਲੱਗ ਜਾਂਦਾ, ਹਰੇਕ ਬੰਦੇ ਚ ਬਿਮਾਰੀ ਏ।
ਦਸ ਸੀੜੀਆਂ ਚਾੜ ਲਾ ਨਾ ਮੈਨੂੰ ਇਵੇਂ ਲੱਗਦਾ ਪਤਾ ਨੀ ਮੈਂ ਕਿਹੜੇ ਪੱਥਰ ਚੁੱਕ ਕੇ ਹੈਗੇ ਨੇ ਇੰਨਾ ਵੀ ਨੀ ਹੈਗਾ ਮੇਰੇ ਅੰਦਰ
ਤੇ ਉਹੀ ਤੇ, ਤੇ ਜੇ ਆਪਾਂ ਕਰੀਏ ਰੋਜ਼ ਕਸਰਤ ਕਰੀਏ ਨਾ ਤੇ ਚੱਲੀਏ ਫਿਰਏ ਰੋਜ਼ ਸੈਰ ਕਰਕੇ ਆਈਏ ਤੇ ਆਹ ਸਾਰੀ ਬਿਮਾਰੀਆਂ ਕੱਟ ਜਾਂਦੀਆਂ ਨੇ ਸਾਡੀ। ਬਿਲਕੁਲ ਸਾਨੂੰ ਬਿਲਕੁਲ ਜਿੱਥੇ ਮਰਜੀ ਆਪਾਂ ਚੜੀਏ ਜਿੰਨਾ ਮਰਜੀ ਤੁਰ ਲਈਏ ਸਾਨੂੰ ਪ
ਹਾਂ ਇੱਕਦਮ ਨਵਾਂ ਸਰੀਰ ਹੋ ਜਾਂਦਾ ਹੈਗਾ। ਕਤੀ ਨਵਾਂ ਸਰੀਰ ਹੋ ਜਾਂਦਾ ਹੈਗਾ ਹਾਂ ਬਿਲਕੁਲ ਸ
ਵੀਖ ਵੀ ਤੂੰ ਵੀ ਜ਼ਰੂਰ ਆਈ ਆ ਉੱਥੇ।
ਨਾ ਮੈਂ
ਮੈਂ ਤਾਂ ਤੈਨੂੰ ਸੋਚ ਰਹੀ ਸੀ ਵੀ ਮੈਂ ਤੈਨੂੰ ਫੋਨ ਕਰਾਂਗੀ ਮੈਂ ਕਿਹਾ ਚਲੋ ਉਹਨੂੰ ਵੀ ਬੁਲਾਵਾਂਗੀ।
ਉਹ ਤਾਂ ਬਸ ਮੈਨੂੰ ਉਵੇਂ ਪਤਾ ਚੱਲ ਗਿਆ ਮੈਂ ਕਿ ਕੀਤਾ ਤੂੰ ਘਰ ਨ ਸੀ ਤੇ ਮੈਨੂੰ ਚਾਚੀ ਨੇ ਦੱਸਤਾ ਉ ਤਾਂ ਮੈਨੂੰ ਤੂੰ ਥੋੜ੍ਹੀ ਦੱਸਿਆ ਸੀ। ਤੂੰ ਤਾਂ ਸੋਚਿਆ, ਮੈਂ ਕੱਲੀ ਕਰ ਲਾ ਸਾਰਾ ਕੁਛ ਇਹ ਹੋਰ ਨਾ ਕਿਸੇ ਨੂੰ ਪਤਾ ਚੱਲ ਜੇ।
ਹਜੇ ਮੈਨੂੰ ਇਹ ਸੀ ਨਾ ਵੀ ਪਹਿਲਾਂ ਮੈਂ ਜਾ ਕੇ ਵੇਖਾਂ ਕਿਵੇਂ ਦਾ ਮਾਹੌਲ ਐ ਜੀਅ ਵੀ ਲੱਗੇਗਾ। ਕੀ ਨਈ, ਨਈ ਫ਼ਿਰ ਤੂੰ ਮੈਨੂੰ ਕਹਿੰਦੀ ਵੀ ਤੂੰ ਮੈਨੂੰ ਇਥੇ ਬੁਲਾ ਲਿਆ ਤੇ ਪਤਾ ਨੀ ਮੇਰਾ ਟਾਈਮ ਖ
ਮੈਨੂੰ ਤੇਰਾ ਪ ਮੈਂ ਤਾ ਤੇਰਾ ਮਖੌਲ ਕਰ ਰਹੀ ਆ ਤੈਨੂੰ ਛੇੜ ਰਹੀ ਆ ਮੈਨੂੰ ਮੌਕਾ ਮਿਲ ਗਿਆ ਨਾ ਮੈਨੂੰ ਤੇਰਾ ਪਤਾ ਹੀ ਹੈਗਾ ਕਿ ਤੋਂ ਮੈਨੂੰ ਤਾਂ ਲੈ ਕੇ ਜਾਣਾ ਹੀ ਜਾਣਾ ਸੀ ਤੂੰ ਮੈਨੂੰ ਪਹਿਲੇ ਗੁਰਦੁਆਰੇ ਵਾਸਤੇ ਯਾਦ ਨੀ ਕੜਾ ਪ੍ਰਸ਼ਾਦ ਵਾਸਤੇ ਰਾਂਦ ਵਾਸਤੇ ਪੂਰਨਮਾਸ਼ੀ ਵਾਸਤੇ ਕਿੰਨੀ ਚੀਜ਼ਾਂ ਤੂੰ ਮੈਨੂੰ ਦੱਸੀਆਂ ਹੈਗੀਆਂ ਨੇ ਮੈਨੂੰ ਯਾਦ ਹੈ ਤਾਂ ਮੈਨੂੰ ਪਤਾ ਹੈ ਤੂੰ ਪਹਿਲੇ ਮੇਰੇ ਬਾਰੇ ਵੀ ਸੋਚ ਨਹੀਂ ਹੈਗੀ ਏ। ਓਵੇਂ ਤੁਹਾਨੂੰ ਛੇੜ ਰਹੀ ਆ ਬਸ ਹੋਰ ਕੋਈ ਗੱਲ ਨੀ ਹੈਗੀ ਹਾਂ, ਨਹੀਂ ਨਹੀਂ ਹਾਂ। ਕੋਈ ਨੀ ਮੈਨੂੰ ਤੂੰ ਹੁਣ ਭੁੱਲਣਾ ਨਾ ਜਾਈਂ ਐਡਰਸ ਆ ਤੂੰ ਮੈਨ ਪੈਸੇ ਨੀ ਦੱਸੇ ਕਿੰਨ ਕੁ ਪੈਸੇ ਹੈਗੇ ਨੇ ਏਦੇ।
ਅਰੇ ਨਹੀਂ ਇਹਨਾਂ ਦੇ ਕੋਈ ਪੈਸੇ ਨੀ ਦੇਣੇ ਫਰੀ ਏ ਆ ਸਾਰਾ ਕੁਛ।
ਕੀ ਸੇਵਾ ਹੈਗੀ ਐ।
ਹਾਂ, ਬਸ ਇੱਕ ਤਰ੍ਹਾਂ ਦੀ ਸੇਵਾ ਐ ਬਸ ਤੁਸੀਂ ਕਸਰਤ ਕਰਨ ਆਣਾ ਇਹੀ ਬਹੁਤ ਵੱਡਾ ਕੰਮ ਐ।
ਹਾਂ, ਹਾਂ, ਬਸ ਆਪਣੀ ਮੈਟ ਲਿਆਵਾਂਗੇ ਤੇ ਪਾਣੀ ਦੀ ਬੋਤਲ ਲਿਆਵਾਂਗੇ ਹੈ। ਠੀਕ ਹੈਗਾ। ਠੀਕ ਐ। ਫੇਰ ਬਨਾਣੇ ਆ ਪ੍ਰੋਗਰਾਮ ਨਾਹੈ ਫੇਰ ਸਵੇਰੇ ਮਿਲਣੇ ਆ ਹੈ ਪਰ ਤੂੰ ਮੈਨੂੰ ਇੱਕ ਵਾਰ ਫ਼ੋਨ ਜ਼ਰੂਰ ਕਰਦੀ ਸਵੇਰੇ ਪਤਾ ਚਲੇ ਮੈਂ ਤਾਂ ਸੁੱਤੇ ਹੀ ਰਹਿ ਜਾ।
ਹਾਂ, ਮੈਂ ਤੈਨੂੰ ਸਵੇਰੇ ਨਾ ਪੰਦਰਾਂ ਮਿੰਟ ਪਹਿਲਾਂ ਫੋਨ ਕਰਦਾ ਫਿਰ ਤੂੰ
ਧੋ ਕੇ ਜਾਂਦੇ। ਕਿ ਆ ਕੇ ਨਾਂਦੇ ਧੋਂਦੇ ਓ।
ਨਹੀਂ, ਬਿਨਾਂ ਨਹਾਈ ਜਾਂਦੀ ਆ ਮੈਂ ਤਾਂ ਫਿਰ ਆ ਕੇ ਨਾਂਅ ਲੈਣੀ ਆ। ਹਾਂ, ਉਹੀ ਤੇ ਯਾਰ ਪਹਿਲਾਂ ਹੁਣ ਆਪਾਂ ਘਰੇ ਵੀ ਕਸਰਤ ਕਰੀਏ ਉਦੋਂ ਵੀ ਆਪਾਂ ਕੀ ਕਰਾਂਗੇ ਪਹਿਲਾਂ ਥੋੜ੍ਹੀ ਨਾ ਲਾਂਗੇ ਬਾਅਦ ਚ ਹੀ ਨਾਂਦੇ ਨੇ।
ਹਾਂ, ਸਹੀ ਗੱਲ, ਸਹੀ ਗੱਲ, ਸਹੀ ਗੱਲ ਚੱਲ ਠੀਕ ਐ, ਤੋਂ ਮੈਨੂੰ ਥਾਂ ਦਾ ਨ ਨੋ ਤੇ ਉੱਥੇ ਦੀ ਜਗ੍ਹਾ ਭੇਜਦੇ ਐਡਰੈਸ।
ਹਾਂ, ਮੈਂ ਤੈਨੂੰ ਭੇਜ ਦਾਂਗੀ ਤੇ ਤੂੰ ਜਰੂਰ ਆਈ ਪੱਕਾ ਠੀਕ ਐ। ਚਲੋ ਠੀਕ ਐ, ਸਤਿ ਸ੍ਰੀ ਅਕਾਲ ਸਵੇਰੇ ਮਿਲਦੇ ਆ ਆਪਾਂ
ਠੀਕ,